ਹੈਲੋ!
ਹੈਲੋ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
ਕੀ ਹਾਲ ਚਾਲ ਹੈ ਸਭ ਠੀਕ ਠਾਕ ਪਰਿਵਾਰ
ਜੀ ਤੁਸੀਂ ਸੁਣਾਓ ਸਭ ਠੀਕ ਐ ਘਰੇ
ਸਭ ਵਧੀਆ ਸਭ ਬਸ ਹੋਰ ਕੀ ਕਰ ਰਹੇ ਸੀ ਮੈਂ ਬਸ ਵੈਸੇ ਹੀ ਹਾਂ ਚੱਲ ਰਹੀ ਸੀ ਵੈਸੇ ਐਕਚੁਲੀ ਕੱਲ ਪਾਰਟੀ ਪੁੱਟਿ ਤੋਂ ਆਏ ਹਾਂ ਥੋੜਾ ਤੇ ਉੱਥੇ ਤੁਹਾਨੂੰ ਬਸ ਮਾਨ ਅਖੀਰ ਵਿੱਚ ਖਰਾਬ ਹੀ ਹੋ ਜਾਂਦਾ ਲੋਕੀ ਇਨਾ ਇਨਾ ਖਾਣਾ ਵੇਸਟ ਕਰਦੇ ਆ ਸਭ ਕੁਝ ਹੁੰਦਾ ਮਗਰ ਲੋਕਾਂ ਨੂੰ ਸਮਝ ਹੀ ਨਹੀਂ ਆਂਦਾ ਵੀ ਤੁਸੀਂ ਜਿੰਨਾ ਖਾਣਾ ਹੈ ਓਨਾਂ ਲਓ ਹਰ ਇੱਕ ਚੀਜ਼ ਪਾ ਲੈਣਗੇ ਫਿਰ ਇੰਨਾ ਕੁੱਛ ਛੁੱਟਿਆ ਹੁੰਦਾ ਸਾਨੂੰ ਪਸੰਦ ਨੀ ਆਇਆ ਜੇ ਨੀ ਓ ਨੀ ਪਤਾ ਕੀ ਨੱਖਰੇ ਬਹੁਤ ਹੀ ਮਤਲਬ ਫਿਲ ਹੁੰਦੀ ਆ ਗੱਲ
ਸਹੀ ਗੱਲ ਹੈ ਲੋਕਾਂ ਦੇ ਆਪਾਂ ਨਖਰੇ ਸਹਿ ਸਕਦੇ ਕਿਉਂਕਿ ਆਪਾਂ ਕਿਤੇ ਵੀ ਜਾਂਦੇ ਆਂ ਪਰ ਹਰ ਕਿਸੇ ਦੀ ਮਤਲਬ ਸ਼ੌਂਕ ਦੀ ਚੀਜ਼ ਤਾਂ ਨਹੀਂ ਬਣ ਸਕਦੀ ਤੁਹਾਨੂੰ ਵੀ ਪਤਾ ਹਰ ਕੋਈ ਕੋਈ ਪਸੰਦ ਨੀ ਕੋਈ ਹਰ ਕਿਸੇ ਦਾ ਟੇਸਟ ਅੱਜ ਕੱਲ ਹਰ ਕੋਈ ਵਧੀਆ ਬਣਾਣ ਦੀ ਕੋਸ਼ਿਸ਼ ਕਰਦਾ ਜਿਹੜਾ ਵੀ ਵਿਆਹ ਕਰਦਾ ਬਥੇਰੇ ਜਿਹੜੇ ਮਾਂ ਬਾਪ ਆਪਣਾ ਬੱਚਿਆਂ ਦਾ ਵਿਆਹ ਕਰਦੇ ਹੋ ਵਧੀਆ ਵਧੀਆ ਕਰਾਂਗੇ ਕੋਸ਼ਿਸ਼ ਕਰਦੇ ਪਰ ਜਿਹੜੇ ਲੋਕਾਂ ਦੀ ਐ ਨਾ ਉਹ ਉਹਨਾਂ ਦੀ ਆਪਾਂ ਡਿਮਾਂਡ ਕਦੀ ਨਹੀਂ ਪੂਰੀ ਕਰ ਸਕਦੇ
ਖੁਸ਼ ਨਹੀਂ ਕਰ ਸਕਦੇ ਕਿਸੇ ਨੂੰ ਵੀ ਆਪਾ ਨਾ ਹੂੰ। ਤੁਸੀਂ ਦੇਖੋ, ਇਹ ਤਾਂ ਹਰ ਚੀਜ਼ ਦਾ ਮਤਲਬ, ਜਿਹਨੇ- ਵਿਚਾਰੇ ਨੇ ਪੈਸਾ ਲਗਾਇਆ। ਚਲੋ ਆਪਣੀ ਵਿਆਹ ਤੇ, ਉਹ- ਦਾ ਤਾਂ ਹੈਗਾ ਹੀ ਹੈ। ਇਨਾ ਅੰਨ ਵੀ ਔ ਤਾ ਹੈ। ਤੁਸੀਂ ਇਹੀ ਸੋਚ ਕੇ ਖਾ ਲਓ ਕਿ ਵੀ ਅਨ ਹੈਗਾ। ਤੁਸੀਂ ਖਾ ਰਹੇ ਹੋ। ਪੇਟ ਭਰਨ ਵਾਸਤੇ ਖਾ ਰਹੇ ਹੋ। ਨਾ ਕਿ ਤੁਸੀਂ ਉਹਦੇ ਵਾਸਤੇ, ਸ਼ੋ ਆਫ ਕਰਨ ਵ ਅਸੀਂ, ਆਪਣੇ ਸਵਾਦ ਵਾ ਔਰ, ਅੱਜ ਕੱਲ ਲੋਕਾਂ ਦਾ ਰਹਿ ਗਿਆ ਬਸ ਸਵਾਦ ਵਾਸਤੇ ਖਾਣਾ ਹੈ। ਪੇਟ ਭਰਨ ਵਾਸਤੇ ਨੀ ਖਾ
ਸਹੀ ਗੱਲ ਕੀਤੀ ਬਿਲਕੁਲ। ਬਿਲਕੁਲ ਅਸੀਂ ਨਾ। ਪਿੱਛੇ ਮੇਰੇ, ਸਾਡੇ ਮੇਰੇ। ਦੂਸਰੀ ਬੇਟੀ ਦਾ ਵਿਆਹ ਸੀ। ਤੇ ਤੁਸੀਂ, ਇੰਨਾ ਵਧੀਆ ਉਹਨੇ ਵਿਆਹ ਤੇ ਮੈਂ ਕਹਿੰਦੀ ਆ ਮਜ਼ਾ, ਆ ਗਿਆ ਸੀ ਦੇਖੇ, ਮਤਲਬ ਕੁਝ ਖਾਣ ਤੋ, ਉਹ ਪਹਿਲਾਂ। ਭੋਜਨ ਖਾਦੇ ਨਾ, ਮਤਲਬ ਐ ਲੱਗਦਾ ੀ ਤੁਸੀਂ ਸਪੈਸ਼ਲ ਕਿਸੀ ਨੂੰ ਬੁਲਾਇਆ ਹੈ। ਇਸ ਤੋਂ ਇਹ ਸਾਰਾ ਕੁਝ ਕਰਵਾਇਆ ਏ, ਮਤਲਬ ਇਨਾ ਵਧੀ-
ਜੀ ।
ਉਹਨੇ ਕਿਹਾ ਹੀ ਦੇ ਤੁਸੀਂ ਤੁਹਾਨੂੰ ਇਹ ਨਹੀਂ ਇ ਦੇ ਨਾ, ਕਿ ਭੋਜਨ ਆਪਣੇ ਲਈ ਕਿਵੇਂ ਐ, ਆਪਣੇ ਜੀਵਨ ਲੀ ਕਿੰਨਾ ਜਰੂਰੀ ਹੈ।
ਅੰਮ੍ਰਿਤ ਹੈ ਬਈ ਇਹ ਜਿਹੜਾ ਖਾਣਾ ਹੈ ਰੋਟੀ ਹੈ ਅੰਮ੍ਰਿਤ ਇਹਨੂੰ ਤੁਸੀਂ ਪ੍ਰਸ਼ਾਦ ਦੀ ਤਰ੍ਹਾਂ ਲਓ ਯਹ ਖਾਉਗੇ ਤਾਂ ਤੁਹਾਨੂੰ ਲੱਗੇਗਾ ਵੀ ਅੱਛਾ ਵੀ ਜੀਭ ਨੂੰ ਵੀ ਅੱਛਾ ਲੱਗੇ ਤੇ ਸਰੀਰ ਨੂੰ ਵੀ ਲੱਗੇਗਾ ਪਰ ਅੱਜ ਕੱਲ ਲੋਕੀ ਸ ਛੱਡ ਦੇ ਜਾ ਰਹੇ ਨੇ ਉਹਨਾਂ ਨੂੰ ਤਾਂ ਬਸ ਸਵਾਦ ਦੇ ਹਿਸਾਬ ਨਾਲ ਚਾਹੀਦਾ ਹੈ। ਸਭ, ਕੁਛ।
ਬਿਲਕੁਲ, ਵੀਰੇ ਲੈ ਲਓ ਫਲ ਐ, ਸਬਜੀਆਂ ਐ, ਦਾਲ ਐ। ਇਹ ਨਹੀਂ ਦੇਖਦੇ ਨਾ, ਕਿ ਆਪਣੀ ਸਿਹਤ, ਆਪਣੇ ਸਿਹਤ ਮੰਤਰੀ ਵੀਰ ਦਾ ਤੈਨੂੰ ਰਾਜ ਹੈ। ਤਾਂ, ਹੀ ਆਪਣੇ ਸਰੀਰ ਨੂੰ ਜਰੂਰੀ ਹੈ। ਤਾਂ ਕਰਕੇ, ਆਪਾਂ ਸਹੀ ਹਾਂ। ਤਾਂ ਇੰਦੇ ਹੀ। ਕਾਰਨ ਹੈ। ਇਹ ਕਹਿ ਲਓ ਕਿ ਇਹੀ ਚੀਜ਼ ਹੈ, ਜਿਹੜੀ ਆਪਾਂ ਨੂੰ, ਹਰ ਚੀਜ਼ ਤੋਂ, ਆ ਕੇ ਸਹਾਰਾ ਦਿੰਦੀ ਹੈ। ਹੂੰ।
ਬਿਲਕੁਲ ਜੀ ਬਿਲਕੁਲ, ਹੁਣ ਤੁਸੀਂ ਦੇਖਲੋ, ਆਪਣੇ ਘਰ ਦੇ ਬੱਚਿਆਂ ਨੂੰ ਵੀ ਅੱਜ ਕੱਲ, ਜਿਹੜੇ ਨਵੀਂ ਪਨੀਰੀ ਆ ਰਹੀ ਹੈ। ਉਹ ਸਾਰਿਆਂ ਦੀ ਸੋਚ ਇਹੋ ਜਿਹੀ ਹੈ। ਜਿੰਨੇ ਵੀ ਤੁਸੀਂ ਦੇਖੀ ਜਾਓਗੇ ਨਾ, ਉਹ ਸਾਰਿਆਂ ਦੀ ਸੋਚ ਹੀ ਬਸ। ਬਣਦੀ ਜਾ ਰਹੀ ਹੈ, ਕਿ ਖਾਣਾ ਹੈ। ਤੋਂ ਫੇਰ, ਟੇਸਟ ਜੋ ਹੋਣਾ ਚਾਹੀਏ ਨਾ ਔ ਡਿਫਰੈਂਟ ਹੋਣਾ ਚਾਹੀਏ। ਮਤਲਬ ਉਹਨਾਂ ਦੀਆਂ ਵਰਡਿੰਗ ਹੀ ਹੁੰਦੀਆਂ ਨੇ।
ਸਹੀ ਗੱਲ ਹੈ। ਬਿਲਕੁਲ- ਬਿਲਕੁਲ ਸਹੀ ਗੱਲ ਜੇ ਆਪਾਂ ਖਾਨ ਆਪਾਂ। ਭੋਜਨ ਹੀ, ਨੀ ਖਾਵਾਂਗੇ। ਤੇ, ਆਪਾਂ ਕਹਿੰਦੇ ਆ ਘਰ ਦੇ ਕੰਮ ਨੀ ਕਰ ਪਾਵਾਂਗੇ। ਪੜ ਨੀ ਪਾ, ਬੱਚੇ ਪੜ ਨੀ ਪਾਉਣਗੇ। ਸਹੀ ਤਰੀਕੇ ਨਾਲ ਭੋਜਨ ਖਾ, ਸਹੀ ਤਰੀਕੇ ਨਾਲ ਖਾਣਾ ਚਾਹੀਦਾ, ਇਹ ਨੀ।
ਤਾਕਤ ਨਹੀਂ ਰਹਿੰਦੀ ਨਾ ਸਰੀਰ ਵਿੱਚ। ਤਾਂ ਹੀ ਆਪਾਂ, ਜਿਹੜੇ ਰੋਟੀ ਹੁਣ ਆਪਣੇ। ਹਾਂਜੀ। ਹੁਣ ਦੇਖੋ ਆਪਣੇ ਪਹਿਲਾਂ ਵੀ ਜਿਹੜੇ ਆਉਂਦੇ ਸੀਗੇ। ਉਹਨਾਂ ਦੇ ਕੋ ਕਿੰਨੀ ਅੱਛੀ ਖੁਰਾਕਾਂ ਹੁੰਦੀਆਂ ਸੀਗੀਆਂ। ਪੂਰੀ ਖਾਲਸ ਹੁੰਦੀਆਂ ਸੀ। ਚਲੋ, ਆਪਣੇ ਅ ਤ ਹੋਰ ਥੋੜੀ ਘੱਟ ਹੋ ਗਈ। ਕਿਉਂਕਿ ਬਹੁਤ ਜਿਆਦਾ ਅਡਲਟੇਸ਼ਨ, ਮਿਲਾਵਟ ਬਹੁਤ, ਤਣ ਲੱਗ ਗਈ ਹਨਾ। ਤੇ ਹੁਣ ਤੇ ਹੁਣ ਬ- ਬੱਚਿਆਂ ਨੂੰ ਜ ਹੋਰ ਵੀ ਜ਼ਿਆਦਾ, ਇੱਕ ਤਾਂ ਵੈਸੇ ਚੀਜ਼ ਉਹ ਮਿਲਦੀ ਨੀ ਪਈ। ਉਪਰੋਂ ਦੀ ਇਹਨਾਂ ਦੇ, ਟੇਸਟ ਚੇਂਜ ਹੋ ਗਏ ਨੇ, ਤੇ ਇਹਨਾਂ ਨੂੰ ਸਮ- ਜੀ ਨੇ, ਹਾਂ। ਇਹਨਾਂ ਨੂੰ ਫੇਰ ਬਾਅਦ ਜਦੋਂ ਬਿਮਾਰ ਬਮੂਰ ਹੁੰਦੇ ਨੇ ਅ ਲੋਕੀ। ਤੇ ਉਹੀ ਡਾਕਟਰ ਫੇਰ, ਉਹੀ ਕੱਦੂ ਵਗੈਰਾ ਹੀ ਸਭ ਚੀਜ਼ਾਂ। ਖਵਾਉਂਦੇ ਨੇ ਫੇਰ, ਫੇਰ ਖਾਣੀ ਪੈਂਦੀਆਂ ਨੇ ਇਹੀ ਪਹਿਲਾਂ ਤੁਸੀਂ ਖਾ ਲਓ।
ਜੀ ਬਿਮਾਰ। ਖਿਚੜੀ ਖਾਣ ਤੇ ਪਹੁੰਚ ਜਾਂਨੇ ਆ ਬ੍ਰੈੱਡ ਖਦੇ ਹੋ ਸੁੱਕੇ ਉਹ ਉਦੋਂ ਇਹ ਚੀਜ਼ਾਂ ਵਧੀਆ ਲੱਗਦੀਆਂ ਨੇ ਤੁਸੀਂ ਉਹ,
ਉਦੋਂ ਵਧੀਆ ਫਿਰ-ਫਿਰ ਉਦੋਂ-ਉਦੋਂ ਫਿਰ, ਇਹਨਾਂ ਤੇ ਉਹ ਹੋ ਜਾਂਦੀ ਹੈ ਨਾ ਮਜਬੂਰੀ ਹੋ ਜਾਂਦੀ ਹੈ ਨਾ ਵਧੀਆ ਲੱਗਣ ਨਾ ਲਣ ਉਹ ਤਾਂ ਫਿਰ ਇਹਨਾਂ ਦੇ ਸ਼ਰ ਸਰੀਰ ਦੀ ਡਿਮਾਂਡ ਹੋ ਜਾਂਦੀ ਹੈ ਨਾ ਕਿ ਹੁਣ ਚਾਹੀਦਾ ਹੀ, ਹੈ ਜੇ ਕੁੱਛ ਫਾਲਤੂ ਖਾਓਗੇ ਤੇ ਖਰਾਬ ਕਰੋਗੇ ਆਪਣੇ ਆਪ ਨੂੰ
ਹਾਂਜੀ, ਬਿਲਕੁਲ ਤੁਸੀਂ ਸਿਹਤਮੰਦ ਰਹਿਣਾ ਹੈ ਤੇ ਤੁਸੀਂ ਉਹੀ ਚੀਜ਼ਾਂ ਖਾਓ ਪੋਸ਼ਟਿਕ ਚੀਜ਼ਾਂ ਖਾਓ। ਜਿਹੜੇ ਤੁਹਾਡੇ ਸਰੀਰ ਨੂੰ ਲੱਗਣ ਜਿਹਨਾਂ ਤੇ ਤੁਹਾਨੂੰ ਕੋਈ ਬਿਮਾਰੀ ਨਾ ਲੱਗੇ, ਕੋਈ ਚੀਜ਼ ਹੈ ਕਿਉਂਕਿ ਅੱਜ-ਕੱਲ੍ਹ ਬੱਚੇ ਕੀ ਬੱਚੇ ਹੀ ਹੈ ਲੈ ਲਓ ਤੇਲ ਦੀ ਤੇਲ ਵਾਲੀਆਂ ਚੀਜ਼ਾਂ ਖਾਂਦੇ ਨੇ ਸਾਰੀਆਂ, ਲੀਆਂ ਹੋਈਆਂ ਚੀਜ਼ਾਂ ਖਰਾਬ ਕਰਦੀਆਂ ਨੇ ਉਹਨਾਂ ਨੂੰ ਪਰ ਚੰਗਾ ਭੋਜਨ ਜਦੋਂ ਤੁਸੀਂ ਖਾਓਗੇ ਤੁਹਾਡਾ ਸਰੀਰ ਦਾ ਵਿਕਾਸ ਤਾਂ ਹੀ ਹੋਏਗਾ ਕਈ ਬੱਚਿਆਂ ਦੀ ਗਰੋਥ ਵੀ ਨਹੀਂ ਹੁੰਦੀ ਨਾ, ਖਾਣ ਦੇ ਕਾਰਨ ਤੇ ਖਾਣਾ ਹੀ ਨਹੀਂ ਜਦੋਂ ਉਹਨਾਂ ਨੇ ਖਾਣਾ ਪੀਣਾ ਹੀ ਨਹੀਂ ਹੈ ਹਾਂ, ਇਹਨਾਂ ਕਰਕੇ ਉਹ ਨਾਪ,
ਕਿੰਨੇ ਅਜੀਬ ਅਜੀਬ ਦੰਦਾਂ ਕਈਆਂ ਨੂੰ ਦੰਦਾਂ ਦੀ ਪ੍ਰੋਬਲਮ ਹੈ। ਕਿਸੇ ਬੱਚੇ ਨੂੰ ਅ ਅਸਥਮਾ ਦੀ ਤੇ ਹਾਰਟ ਦੀ ਤਾਂ ਤੇ, ਮੋਟਾਪੇ ਦੀ ਇਹ ਤਿੰਨੋ ਚਾਰੋ ਬਿਮਾਰੀਆਂ ਤਾਂ ਬਹੁਤ ਕੋਮਨ ਹੈ। ਬਹੁਤ ਕੋਮਨ ਹੋ ਗਈਆਂ ਨੇ,
ਆਮ ਚੀਜ਼ਾਂ ਹੈ। ਆਮ ਬਿਮਾਰੀਆਂ ਨੇ, ਜਿਹੜੀਆਂ ਹੁਣ ਗਿਨੀਆਂ ਨੀ ਜਾਂਦੀ ਪਹਿਲਾਂ ਟਾਈਮ ਤੇ ਇਹ ਕਦੀ ਬਿਮਾਰ- ਸੁਣੀਆਂ ਵੀ ਨਹੀਂ ਸੀ। ਸਾਡੇ ਮਾਂ, ਸਾਡੇ ਮਾਂ- ਬਾਪ ਨੇ ਕਦੀ ਹਾਂਜੀ, ਹਾਂ। ਬਿਲਕੁਲ।
ਹ ਸਾਡੇ ਪੜੋਸ ਦੀ ਬੇਟੀ ਹੈ। ਉਹਨਾਂ ਉਹਦੇ ਮੁ ਤੇ ਏਦੇ ਸਾਰੇ ਦਾਣੇ ਜੇ ਹੋਣ ਲੱਗ ਗਏ ਅਜੀਬ ਜੇ ਬਾਰੀਕ ਬਾਰੀਕ ਜੀ ਸਾਨੂੰ ਤਾਂ ਐਵੇਂ ਲੱਗਿਆ ਕਿ ਸ਼ਾਇਦ, ਮੌਸਮ ਗਰਮੀ ਹੈ ਉਹਦੇ ਕਰਕੇ ਜਦੋਂ ਡਾਕਟਰ ਨੂੰ ਦਿਖਾਇਆ। ਤੇ ਉਹਨੇ ਸਾਫ਼ ਕਹਿ ਤੇ ਕਹਿੰਦੇ ਹਰੀਆਂ ਸਬਜ਼ੀਆਂ ਨੀ ਖਾਂਦਾ ਬੱਚਾ ਇਸ ਕਰਕੇ ਮਲਟੀਵਟਾਮਿਨ ਦੀ, ਕਮੀ ਕਰਕੇ ਹੋ ਰਿਹਾ ਹੁਣ ਦੱਸੋ ਕੋਈ ਸੋਚ ਸਕਦਾ ਸੀ। ਸੀਗਾ ਵੀ ਇਹ ਦਾਣੇੇ ਜਿਹੜੇ ਨੇ ਬਰੀਕ ਵਾਲੇ ਇਹ ਅ ਸਾਡੇ ਟਾਈਮ ਤੇ ਸਿਰਫ ਅ ਕੀ ਕਹਿੰਦੇ ਭਿੱਤ ਨਿਕਲਦੀ ਸੀਗੀ, ਤਾਂ ਹੀ ਆਪਾਂ ਕਹਿੰਦੇ ਸੀ ਕਿ ਗਰਮੀ ਚ ਪਿੱਤ ਨਿਕਲ ਗਈ ਹੈ ਜੀ, ਤੇ ਉਹ ਕਹਿੰਦੇ ਮਲਟੀਵਟਾਮਿਨ ਫੇਰ ਉਹ ਦਿੱਤੀਆਂ ਤੇ ਹੁਣ ਜਾ ਕੇ ਥੋੜਾ ਠੀਕ ਈ ਹੈ ਤੇ ਇਹੀ ਬੱਚਾ ਪਹਿਲਾਂ ਝੰਗ ਨਾਲ ਹਰੀ ਸਬਜ਼ੀਆਂ ਖਾ
ਹਾਂ, ਤੁਹਾਨੂੰ ਪਤਾ ਤੁਸੀਂ ਵੇਖਿਆ ਨੀ ਹੈ। ਛੋਟੇ-ਛੋਟੇ ਬੱਚਿਆਂ ਨੂੰ ਐਨਕਾਂ ਲੱਗੀਆਂ ਪਈਆਂ, ਕਿਉਂਕਿ ਉਹ ਕਿ, ਉਹਨਾਂ ਦਾ ਜਿਹੜਾ ਖਾ ਖਾਣਾ ਹੈ, ਖਾਣਾ ਉਹ ਵਧੀਆ ਵਧਆ ਨੀ ਹੈ ਕਿਉਂ ਨੀ ਹੈ, ਬੱਚੇ ਕੀ ਹੈ ਬੱਚੇ ਕੋਲ ਖਾਂਦੇ ਵੀ ਹੈ, ਕੁਛ ਫੋਨ ਦੇਖ ਕੇ ਖਾਂਦੇ ਹੈ। ਠੀਕ ਹੈ ਉਹ ਉਹ ਲੱਗਦਾ ਨੀ ਹੈ, ਉਹ ਹਾਂ ਉਹ ਉਹ ਲ ਨਹੀਂ ਉਹ ਲੱਗਦਾ ਨੀ ਹੈ ਬੱਚਿਆਂ ਨੂੰ ਕਿਉਂ ਨੀ ਲੱਗਦਾ ਕਾਰਨ ਇਹੀ ਐ ਜੇ ਬੱਚਿਆਂ ਨੂੰ ਦੇ ਤਰੀਕੇ ਨਾਲ ਬੈਠ ਕੇ ਉਹਨਾਂ ਨੂੰ ਕਿਸੇ ਹੋਰ ਤਰੀਕੇ ਨਾਲ ਖਵਾਇਆ ਜਾਵੇ, ਉਹ ਭੋਜਨ ਲੱਗੇਗਾ ਵੀ। ਉਸ ਕਿਉਂਕਿ, ਆਪਾਂ ਦਾ ਭੋਜਨ ਜਦੋਂ ਜਿਹੜੀ ਔਰਤ ਘਰੇ ਅਦਰ ਖਾਣਾ ਰੋਟੀ ਬਣਾਦੀ ਹੈ ।ਉਹ ਸਾਫ-ਸੁਥਰਾ ਕਰਕੇ ਬਣਾਉਂਦੀ ਹੈ। ਹਰ ਔਰਤ ਹਰ ਔਰਤ ਦਾ ਇਹੀ ਕੰਮ ਹੈ।
ਬਿਲਕੁਲ ਘਰ ਦਾ ਖਾਣ, ਅੱਛਾ ਖਾਣ ਪੋਸ਼ਟਿਕ ਖਣ ਤੇ ਆਪ ਵੀ ਸੁਖੀ ਦੂਸਰੇ ਵੀ ਸੁਖੀ। ਇਹੀ, ਇਹਨਾਂ ਨੂੰ ਬਾਹਰ ਭੱਜ ਭੱਜ ਕੇ ਖਾਣਾ ਰੋਜ਼ ਮੰਗਗਾ ਹੁਣ ਅੱਜ ਕੱਲ ਤਾਂ ਔਨਲਾਈਨ ਹੀ ਮੰਗ ਲੈਂਦੇ ਨੇ ਬ ਚ ਥੋੜੇ ਜਿਹੇ ਵੱਡੇ ਹੁੰਦੇ ਆ ਤੇ ਬ ਔਨਲਾਈਨ ਮੰਗ ਲੈਂਦੇ ਨੇ ਬਸ ਇਹੀ ਸਭ ਚੀਜ਼ਾਂ ਤਾਂ ਖ਼ਰਾਬ ਕਰ ਰਹੀਆਂ ਨੇ ਉਹਨਾਂ ਦਾ ਫੇਰ ਉਹਨਾਂ ਦਾ ਐਪੀਟਾਈਟ ਖ਼ਰਾਬ ਹੋ ਰਿਹਾ ਪਾਚਨ ਸ਼ਕਤੀ ਖ਼ਰਾਬ ਹੁੰਦੀ ਪਈ ਹੈ। ਤੇ ਉਹਦੇ ਨਾਲੋਂ ਫਿਰ ਉਹਨਾਂ ਨੂੰ ਬਿਮਾਰੀਆਂ ਲੱਗਦੀਆਂ ਪਈਆਂ ਨੇ ਨਾ ਧੁੱਪੇ ਨਿਕਲਣਾ, ਧੁੱਪ ਵਿੱਚ ਬੈਠਣਾ ਹੀ ਨੀ ਦੋ ਮਿੰਟ ਨੀ ਬੈਠਣਾ ਕਾਲੇ ਹੋ ਜਾਵਾਂਗੇ ਜੀ। ਜ ਸਵੇਰੇ-ਸਵੇਰੇ ਧੁੱਪ ਚਚ ਕੋ ਨਿਕ ਲੇ, ਥੋੜਾ ਵਿਟਾਮਿਨ ਡੀ ਮਿਲੇ, ਥੋੜਾ ਜਿਹਾ ਤੁਹਾਡੇ ਅੰਦਰ ਵਿਟਾਮਿਨ ਡੀ ਹੋਏਗਾ, ਤਾਂ ਹੀ ਤਾਂ ਤੁਹਾਡੇ ਕੈਲਸ਼ੀਅਮ ਵੀ ਰਹੇਗਾ, ਪਰ ਨਹੀਂ ਜੀ, ਇਹਨਾਂ ਨੇ ਤਾਂ ਨਿਕਲਣਾ ਹੀ ਨਹੀਂ ਇਹਨਾਂ ਨੇ ਕੁੱਛ
ਕਮੀਆਂ ਅੱਜ ਦੇ ਟਾਈਮ ਚ ਸਭ ਤੋਂ ਜ਼ਿਆਦਾ ਕਮੀਆਂ ਇਹ ਹੈ, ਮੇਰੇ ਜਦਆਂ ਜਿਹੜੇ ਡਾਕਟਰ ਸਭ ਤੋਂ ਪਹਿਲਾਂ ਕੀ ਕਹਿੰਦੇ ਆ, ਇਹੀ ਚੀਜ਼ਾਂ ਤੇ ਕਹਿੰਦੇ ਆ ਹੁਣ ਗੋਡਿਆਂ ਦੀਆਂ ਪ੍ਰੋਬਲਮਸ ਹਰ ਕਿਸੇ ਨੂੰ ਹੋਈਆਂ ਪਈਆਂ। ਇਹ ਕਾਰਨ ਹੈ, ਖਾਨ-ਪਾਨ? ਖਾ ਜੇ ਖਾਣਾ ਹੀ ਨਹੀਂ ਤੁਹਾਡਾ ਵਧੀਆ ਹੋਏਗਾ ਭੋਜਨ ਤੁਸੀਂ ਵਧੀਆ ਨਹੀਂ ਖਾ ਰਹੇ, ਤੇ ਫੇਿਰ ਇੱਥੇ ਤੁਸੀਂ ਇਹੀ ਪ੍ਰੋਬਲਮ ਜਲਦੀ ਪ੍ਰੋਬਲਮਸ ਆ ਜਾਂਦੀਆਂ, ਨੇ ਕਿਉਂਕਿ ਆਪਾਂ ਬਾਰਿਸ਼ ਚੀਜ਼ਾਂ ਖਾਂਦੇ ਹਾਂ, ਟਾਈਮ ਇਸ ਟਾਈਮ ਨੂੰ ਕੋਈ ਸੰਭਾਲ ਨੀ ਪਾਉਂਦਾ ਨਾ। ਸੰਭਾਲਾਂਗੇ ਤਾਂ ਸਮ ਉਹ ਸਔਖਾ ਹੋ ਜਾਏਗਾ, ਹੁਣ ਦੇਖੋ ਪੜ੍ਹਨ ਵਾਲਾ ਬੱਚਾ ਹੀ ਹੈ, ਪੜ੍ਹਨ ਵਾਲੇ ਬੱਚੇ ਜਿਨੂੰ ਜੀ ਭੋਜਨ ਨਹੀਂ ਮਿਲੇਗਾ। ਇਹ ਸਾਫ਼-ਸੁਥਰਾ ਸੰਤੁਲਿਤ ਭੋਜਨ ਨਹੀਂ ਮਿਲੇਗਾ, ਤੇ ਉਹ ਬੱਚਾ ਕਦੋਂ, ਉਸ ਉਹਦਾ ਧਿਆਨ ਉਹਨੇ ਪੜ੍ਹਨਾ ਹੀ ਪੜ੍ਹਨਾ, ਪਰ ਉਹਨੂੰ ਤਾਂ ਭੋਜ ਉਹਨੂੰ ਤਾਂ ਹੀ ਪੜ੍ਹ ਪਾਏਗਾ ਨਾ ਅਗਰ, ਉਹਦਾ ਅ ਭੋਜਨ ਵਧੀ ਜਾਏਗਾ ਅਗਰ ਖਾ
ਬਿਲਕੁਲ, ਉਹਦੇ ਅੰਦਰ ਤਾਕਤ ਹੋਏਗੀ। ਦੇ ਅੰਦਰ ਕੋਈ ਕਿਸੇ ਕਿਸਮ ਦੀ ਕਮੀ ਨਹੀਂ ਹੋਏਗੀ, ਤਾਂ ਹੀ ਉਹ ਬੈਠ ਪਾਏਗਾ ਆਪਣਾ ਕੰਸਰਟ ਉਸ ਹਿਸਾਬ ਨਾਲ ਤਾਂ ਹੀ ਲਗਨ ਨਾਲ ਪੜ ਪਾਏਗਾ ਨਾ, ਜੇ ਅੰਦਰ ਕੋਈ ਕਿਸੇ ਤਰੀਕੇ ਦੇ ਤਕਲੀਫ਼ ਨੀ ਹੋਏਗੀ, ਜੇ ਤਕਲੀਫ਼ ਹੈ ਬੱਚੇ ਵਿੱਚ ਜੇ ਤਾਂ ਫੇਰ ਬੈਠਣਾ ਉੱਠਣਾ ਹੀ ਉਹਦੇ ਵਾਸਤੇ ਔਖਾ ਹੈ, ਤੇ ਪੜੇਗਾ ਕਿੱਥੋਂ?
ਸਹੀ ਗੱਲ।
ਫੇਰ ਅਗੇ ਪੂਰੀ ਤਾਂ ਪਤਾ ਨੀ ਚੱਲਦਾ ਹੁੰਦਾ ਵੀ ਪੂਰੀ ਉਮਰ ਲੰਘਾਣੀ ਹੈ ਅੱਗੇ ਨ ਭੱਜਣਾ ਸੁਣਦੀ ਹੈ ਲਾਈਫ ਫ ਇੰਨੀ ਈਜ਼ੀ ਥੋੜ੍ਹੀ ਹੁੰਦੀ ਹੈ, ਕਿ ਬੈਠੇ ਬੈਠਾ ਤੁਹਾਨੂੰ ਸਾਰਾ ਕੁਛ ਮੂੰਹ ਵਿੱਚ ਪੈ ਜਾਏਗਾ।
ਸਹੀ ਗੱਲ ਇਹ ਅੱਜ-ਕੱਲ੍ਹ ਬੱਚੇ ਕੀ ਪਾਲਦੇ ਆ ਬ ਸਾਨੂੰ ਹਾਂਜੀ ਬੱਚੇ ਇਸੇ ਕਰਕੇ ਤਾਂ ਪਾਲਦੇ ਹੈ ਬਸ ਇਹੀ ਹੈ ਚਲੋ ਬਈ ਜੋ ਆਏ ਸਾਨੂੰ ਖਵਾ ਦੇਵੇ ਸਾਡੇ ਮਾਂ ਬਾਪ ਆਦੇ ਹੱਥੀ ਬਣਾ ਕੇ। ਖ ਹੱਥੀ ਦਾ ਆਪਾਂ ਬਨਾਨੇ ਹੀ ਬਣਾਦੇ ਹਾਂ ਨਾ ਕੋਲ ਬੈਠ ਕੇ ਸਾਨੂੰ ਬੁਰਕੀਆਂ ਖਵਾਉਣ, ਉਹ ਚੀਜ਼ ਨਹੀਂ ਵੇਖਦੇ ਪਰ ਇਹਨਾਂ ਨੂੰ ਸਭ ਨੂੰ ਚਾਹੀਦੀ ਹੈ ਭੋਜਨ ਦੀ, ਕਿਸੇ ਨੂੰ ਇਹਦੀ ਕਦਰ ਕਰਨੀ ਚਾਹੀਦੀ ਹੈ ਭੋਜਨ ਇਹੋ ਜਿਹੀ ਚੀਜ਼ ਹੈ ਜਿੰਦੀ ਕਦਰ ਜਿੰਨੀ, ਕਰਾਂਗੇ ਉਹਨੇ ਆਪਣੇ ਦੇਸ਼ ਦਾ ਵੀ ਵਿਕਾਸ ਹੋਇਆ ਕਿਉਂਕਿ ਨਾ ਵਧੀਆ ਭੋਜਨ ਆਪ, ਆਪਣੇ ਸਰੀਰ ਨੂੰ ਵੀ ਬਚਾਏਗਾ ਸਾਫ਼ ਸੁਥਰਾ ਬਣਾ ਕੇ, ਤੇ ਆਪਣੀ ਆਪਣੇ ਕਹਿੰਦੇ ਆ ਨਾ ਐਂਡ ਕਹਿੰਦੇ ਉਮਰ ਜਿੰਨੀ ਉਮਰ ਲੰਘਦੀ ਜਾਂਦੀ ਹੈ ਉਨੀ, ਇਹਨਾਂ ਚੀਜ਼ਾਂ ਦੀ ਜਿਹੜੇ ਪਿੱਛੇ ਖਾਧੇ ਰਹੀ ਅੱਗੇ ਤੱਕ ਆਪਾਂ ਨੂੰ ਫਾਇਦਾ ਮਿਲਦੇ ਆ ਤੇ ਆਪਣੇ ਬੱਚਿਆਂ ਨੂੰ, ਪਤਾ ਨਹੀਂ ਇਸ ਚੀਜ਼,
ਨਹੀਂ ਬੱਚੇ-ਬੱਚੇ ਹੀ ਤਾਂ ਦੇਸ਼ ਦਾ ਭਵਿੱਸ਼ ਹੈ ਜੇ ਬੱਚੇ ਹੀ, ਤੰਦਰੁਸਤ ਰਹਿਣਗੇ ਤਾਂ ਹੀ ਤਾਂ ਅੱਗੇ, ਉਹਦੀ ਗਰੋਥ ਵਿੱਚ ਉਹਦੀ ਡਿਵੈਲਪਮੈਂਟ ਵਿੱਚ ਹਿੱਸਾ ਲੈ ਪਾਉਣਗੇ ਜੇ ਬੱਚੇ ਹੀ ਨਹੀਂ ਕੁੱਛ ਕਰ ਪਾਉਣਗੇ ਤਾਂ, ਕਿੱਥੇ ਹੋਏਗਾ ਹਨਾ ਜੀ, ਦੀਦੀ ਹਾਂ ਚ ਬਹੁਤ ਅੱਛਾ ਲੱਗਿਆ ਦੀਦੀ ਤੁਹਾਡੇ ਨਾਲ ਓਕੇ ਸਤਿ ਸ਼੍ਰੀ ਅਕਾਲ,
ਸਾਸਰੀ ਕਾਲ,